ਹੈਲੋ ਸਤਿ ਸ੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਜੀ, ਹੋਰ ਤੁਸੀਂ ਠੀਕ ਔ?
ਹਾਂਜੀ ਮੈਂ ਠੀਕ ਆਂ, ਤੁਸੀਂ ਸੁਣਾਓ?
ਬਸ ਵਧੀਆ-ਵਧੀਆ,
ਹੋਰ ਕੀ ਕਰਦੇ ਸੀਗੇ ਤੁਸੀ?
ਕੁਛ ਨੀ ਬਸ ਅਹ ਕੋਲੇਜ ਗਈ ਦੀ ਸੀ ਉੱਥੋਂ ਆਂਦੀ ਹੋਈ ਮਾਰਕੀਟ ਹੋਕੇ ਆਈ ਸੀ।
ਅੱਛਾ,
ਹੂੰ, ਹਾਂ ਬ ਹਾਂ ਜੀ ਬਸ ਘਰ ਦੀ ਥੋੜੀ ਗਰੋਸਰੀ ਲਿਆਣੀ ਸੀ ਨਾਲੇ ਥੋੜੇ ਬਹੁਤੇ ਕੱਪੜੇ ਲੈ ਕੇ ਆਣੇ
ਅੱਛਾ-ਅੱਛਾ-ਅੱਛਾ, ਗਰੋਸਰੀ ਫਿਰ ਤੁਸੀ ਅ ਆਪਣੇ ਆਪ ਆਪੇ ਲੈ ਕੇ ਆਂਦੇ ਔ,
ਹਾਂ, ਮਤਲਬ ਹੁਣ ਹੋਸਟਲ ਦਾ ਮਤਲਬ ਖਤਮ ਹੀ ਹੋਣ ਵਾਲਾ ਹੁਣ ਤੇ ਲਾਸਟ ਈਅਰ ਏ ਤੇ ਕੀ ਕਹਿੰਦੇ ਨੇ ਅ ਐਹਦੀ ਗਰੋਸਰੀ ਪਾਣੀ ਹੁੰਦੀ ਹੈ ਨਾ ਫਿਰ ਹੋਸਟਲ ਹੁੰਦਾ ਤੇ ਮੈਸ ਆ ਜਾਂਦੀ ਸੀ ਫਿਰ ਮੈਂ ਮੈਸ ਰਖਵਾਈ ਨੀ ਰੂਮ ਲਿੱਤਾ
ਓਕੇ-ਓਕੇ-ਓਕੇ, ਠੀਕ ਐ ਹਾਏ ਤੁਹਾਨੂੰ ਕਿੰਨਾ ਸਟ੍ਰੱਗਲ ਕਰਨਾ ਪੈਂਦਾ ਹੋਏਗਾ ਨਾ, ਤੇਰੇ ਨਾ ਬੰਦੇ ਦੀ ਲਾਈਫ ਜੀ ਤੇ ਬਣ
ਹਾਂ ਮਤਲਬ ਤੁਸੀਂ ਐ ਸ ਕਿਉੰਕਿ ਜਿਹੜਾ ਬੰਦਾ ਹੁਣ ਸਟ੍ਰੱਗਲ ਕਰ ਰਿਹਾ ਜਿਹੜੇ ਬੰਦੇ ਨੇ ਤਿਨ ਆਪਣੀ ਤੀ ਏ ਨਾ ਉਹ ਸੋਚੋ ਕਿ ਅੱਗੇ ਉਹਦਾ ਫਿਊਚਰ ਬਹੁਤ ਅੱਛਾ ਹੀ ਬਣ ਰਿਹਾ।
ਓਕੇ-ਓਕੇ-ਓਕੇ, ਮਤਲਬ ਤੁਹਾਨੂੰ ਤੁਸੀਂ ਬਾਹਰ ਆਏ ਤੁਸੀਂ ਬਾਹਰ ਰਹਿਣ ਆਏ ਤੁਹਾਨੂੰ ਸ਼ੁਰੂ-ਸ਼ੁਰੂ ਚ, ਤੇ ਕਾਫੀ ਪਰੇਸ਼ਾਨੀਆਂ ਹੋਈਆਂ ਹੋਣਗੀਆਂ।
ਸ਼ੁਰੂ-ਸ਼ੁਰੂ ਜਿਵੇਂ ਕੀ ਹੁੰਦਾ ਨਾ ਕਿ ਅਸੀਂ ਆਪਣੇ ਸ਼ੁਰੂ ਤੋਂ ਹੀ ਮੰਮੀ ਪਾਪਾ ਕੋਲ ਰਹਿੰਦੇ ਹੁੰਨੇ ਆਂ ਫਿਰ ਸਾਡਾ ਇੱਕ ਐਟਮੋਸਟ ਜਾਣਾ ਤੇ ਮੰਮਾ ਨਾਲ ਜਾ ਰਹੇ ਆ ਕਿੱਥੇ ਜਾਣਾ ਤੇ ਪਾਪਾ ਛੋੜ ਕੇ ਆ ਰਹੇ ਨੇ ਪਾਪਾ ਲੈ ਕੇ ਆ ਰਹੇ ਨੇ। ਤੇ ਇਹ ਚੀਜ਼ ਇੱਥੇ ਇਹ ਚੀਜ਼ ਇੱਥੇ ਇੱਥੇ ਨੀ ਹੁੰਦੀ ਨਾ ਫਿਰ ਇੱਥੇ ਆ ਕੇ ਤੁਸੀਂ ਹਰ ਚੀਜ਼ ਨੂੰ ਖੁਦ ਡੀਲ ਕਰਨੀ ਐ। ਹੁਣ ਛੋਟੀ-ਛੋਟੀ ਗੱਲਾਂ ਵਸ ਤੇ ਮੰਮਾ ਨੂੰ ਥੋੜ੍ਹੀ ਫੋਨ ਕਰਾਂਗੀ, ਕਿ ਇਹ ਹੋ ਗਿਆ ਉਹ ਹੋ ਗਿਆ।
ਹਾਂ ਇਹ ਤੇ ਗੱਲ ਸਹੀ ਹੈ ਤੁਹਾਡੀ ਅੱਛਾ, ਫੇਰ ਗਰੋਸਰੀ ਤੁਸੀਂ ਆਪਣੇ ਆਪ ਖਰੀਦ ਲਿਆਉਂਦੇ
ਹਾਂ ਗਰੋਸਰੀ ਮੈਂ ਲੈਨੀਂ ਆਂ ਬਾਕੀ ਜੋ ਵੈਜੀਟੇਬਲ ਮਤਲਬ ਹੁਣ ਖਾਣਾ ਤਾਂ ਬਹੁਤ ਘੱਟ ਈ ਹੋ ਗਿਆ ਸਵੇਰੇ ਦਾ ਬੰਦਾ ਕੀ ਖਾਂਦਾ ਏ। ਸਵੇਰੇ ਤੇ ਮੈਂ ਬ੍ਰੈਡ ਵਗੈਰਾ ਲਗਾ ਦਿੰਨੀ ਆ ਲੰਚ ਮੈਂ ਅੱਛਾ ਬਣਾ ਲੀਨੀ ਆ ਲੰਚ ਪੂਰਾ ਹੈਵੀ ਕਰਕੇ ਫੇਰ ਸ਼ਾਮੀ ਲਾਈਟ ਫੂਡ ਕੁੱਛ ਸੈਲਡ ਜਾਂ ਕੁੱਛ ਐਸਾ ਪ੍ਰੋਟੀਨ ਖਾ ਲੈਨੀ ਆ ਬਸ ਏਹੀ ਦਿਨ ਨਿਕਲ ਜਾਂਦਾ।
ਮਾਰਕੀਟ ਚੋ ਕੀ ਹੋਰ ਕੀ ਖਰੀਦ ਕੇ ਲੈ ਕੱਪੜੇ ਖਰੀਦ ਲੈ
ਕੱਪੜੇ ਕੁੱਛ ਨੀ ਏਥੇ ਵੈਸੇ ਤਾਂ ਕੋਲਜ ਦੀ ਯੂਨੀ ਫੋਰਮ ਈ ਐ ਪਰ ਰਾਤੀ ਪਾਉਣ ਵਾਸਤੇ ਜਾਂ ਕਿੱਥੇ ਬਾਹਰ ਜਾਣਾ ਹੁੰਦਾ ਜਿਵੇਂ ਅੱਜ ਜਾਣਾ ਸੀ ਤੇ ਬਸ ਫਿਰ ਟੀ ਸ਼ਰਟਸ ਵਗੈਰਾ ਲਾਈ ਸੀ।
ਅੱਛਾ ਟੀ ਸ਼ਰਟਸ ਵਗੈਰਾ ਓ ਥੇ ਵੀ ਮਤਲਬ ਜਿਵੇਂ ਤੁਸੀਂ ਤੇ ਇੱਧਰ ਦੇ ਹੀ ਹੋ ਜਿੱਥੋਂ ਦੀ ਮੈਂ ਰਹਿ ਰਹੀ ਆ ਤੇ ਜਿਵੇਂ ਤੁਸੀਂ
ਹੂੰ ਹੈਲੋ-ਹੈਲੋ। ਹੈਲੋ ਹੈਲੋ